ਸਤਿ ਸ੍ਰੀ ਅਕਾਲ ਜੀ। ਹਾਂਜੀ, ਹੋਰ ਕੀ ਹਾਲ- ਚਾਲ ਹੈ।
ਵਧੀਆ ਏ, ਤੁਸੀਂ ਸੁਣਾਓ?
ਹਾਂ ।
ਹੋਰ ਕੀ ਕਰਦੀ, ਮੈਂ ਬਸ ਰੋਟੀ -ਰੂਟੀ ਖਾ ਕੇ ਵੋਕ ਕਰਦੀ ਸੀ। ਤੁਸੀਂ ਕੀ ਕਰ ਰਹੇ ਹੋ? ਬਸ ਮੰਮੀ ਕਹਿੰਦੇ ਤੇ ਲੰਗਰ ਹੈਗਾ ਸੀ, ਤੇ ਲੰਗਰ ਖਾ ਲੋ ਬਣਾਉਣ ਚ ਥੋੜਾ ਟਾਈਮ ਲੱਗਦਾ
ਹੁਂ-ਹੁਂ ਸਹੀ ਗੱਲ ਹੈ। ਹਾਂਜੀ-ਹਾਂਜ ਮੈਂ ਤਾਂ, ਮੈਂ ਅਜੇ ਬੈਠੀ ਆਾਂ ਗਲੀ ਚ। ਤੇ ਤਾਜ਼ੀ ਹਵਾ ਲੈ ਰਹੀ ਹਾਂ
ਅੱਛਾ-ਅੱਛਾ ਚਲੋ ਵਧੀਆ। ਬਹੁਤ ਵਧੀਆ ਗੱਲ ਏ, ਉਹ ਨਾ ਮੈ ਪੁੱਛਣਾ ਸੀ ਜਿਵੇਂ ਗੁਰਦੁਆਰੇ ਅਸੀਂ ਜਾਂਦੇ ਹਾਂ, ਕੜਾਹ ਪ੍ਰਸ਼ਾਦ ਬਨਾਉਣਾ ਹੋਏ ਤੇ ਕਿਵੇਂ ਬਣਾਉਂਦੇ?
ਹਾਂਜੀ -ਹਾਂਜੀ, ਕੜਾਹ ਪ੍ਰਸ਼ਾਦ ਆਸਾਨ ਹੈਗਾ ਵੈਸੇ ਬਣਾਉਣਾ, ਪਹਿਲੇ ਮੈਨੂੰ ਵੀ ਬੜਾ ਮੁਸ਼ਕਿਲ ਲੱਗਦਾ ਸੀ। ਉਹ ਜਿਸ ਤਰਾ ਕਿ ਤੁਸੀਂ ਕਟੋਰੀ ਲੈਲੋ ਤੁਸੀਂ ਦੇਸੀ ਘਿਉ ਦੀ
ਹਾਂਜੀ।
ਤੇ ਇੱਕ ਕਟੋਰੀ ਤੁਸੀਂ ਲਾ ਲਓ ਚੀਨੀ ਦੀ
ਅੱਛਾ-ਅੱਛਾ।
ਇੱਕ ਕਟੋਰੀ, ਆਟੇ ਦੀ ਲੈ ਲਉ।
ਹਾਂਜੀ।
ਹਮ ਫੇਰ ਤੁਸੀਂ ਗੈਸ ਵੀ ਲਓ ਉੱਪਰ ਤੁਸੀਂ ਕੜਾਹੀ ਰੱਖ ਉਹਦੇ ਚ ਘਿਓ ਪਾ ਦੋ, ਫਿਰ ਦੋ ਸ ਰੇ ਪਾਸੇ ਤੁਸੀਂ ਚੁੱਲ੍ਹੇ ਤੇ ਨਾ ਤੁਸੀਂ, ਪਾਣੀ ਦੀ ਚਾਸ਼ਣੀ ਬਨਾਉਣੀ ਹੈ। ਜਿਸ ਤਰ੍ਹਾਂ ਕਿ ਹਾਂ, ਜਿਸ ਤਰ੍ਹਾਂ ਇੱਕ ਕੋ ਨੀ ਹੈਗੀ ਨਾ ਬਈ ਆਟੇ ਦੀ, ਕੋਲੀ ਘਿਓ ਦੀ ਹੈਗੀ ਹੈ ਤੇ ਇਸ ਇਗ ਕੋਲੀ ਚੀਨੀ ਦੀ ਹੈਗੀ ਹੈ ਤੇ ਉਸ ਤਰ੍ਹਾਂ ਵੀ ਤਿੰਨ ਕੋਲੀਆਂ ਪਾਣੀ ਦੀ ਪਾਣੀਆਂ ਨੇ। ਤੁਸੀਂ ਅੰਦਾਜ਼ੇ ਨਾਲ ਫਿਰ ਬੜਾ ਹੀ ਵਧੀਆ ਕੜਾਹ ਪ੍ਰਸ਼ਾਦ ਬਣਦਾ ਏ। ਬਈ ਚਾ‌‌‍‍‌‍‌‌‍ਸ਼ਨੀ ਅਸੀਂ ਤਾਂ ਚਾਸ਼ਨੀ ਬਣਾ ਕੇ ਵੈਸੇ ਬਣਾਉਾਨਦੇ ਹਾਂ, ਵੀ ਵਧੀਆ ਬਣਦਾ ਵੀ ਥੋੜਾ ਕਹਿੰਦੇ ਵੀ ਸੁੱਚਾ ਹੋ ਜਾਂਦਾ ਜਿਸ ਤਰ੍ਹਾਂ ਕਿ ਚਾਸ਼ਨੀ ਬਣਾ ਕੇ। ਕਈ ਤਾਂ ਬਸ ਸਾਰਾ ਕੁਛ ਵਿੱਚ ਹੀ ਪਾ ਦਿੰਦੇ ਨਾ ਚੀਨੀ ਜਿਸ ਤਰਾਂਕੇ ਵਿੱਚ ਪਾ ਦਿੰਦੇ ਨੇ। ਪਾਣੀ ਵੀ ਵਿੱਚ ਪਾ ਦਿੰਦੇ ਨੇ ਪਰ ਇਸ ਤਰਾਂ ਬਣਾਉਣਾ ਨੀ ਚਾਹੀਦਾ। ਬਈ ਖਾਂਦੇ ਐਂਜ ਤਾਂ ਜਗਰਾਤੀਆਂ ਤੇ ਬਣਦਾ ਐਂਜ ਬਈ। ਅਗਰ ਗੁਰੂ ਘਰ ਦਾ ਜੇ ਕੜਾਹ ਪ੍ਰਸ਼ਾਦਿ ਬਣਾਉਣਾ ਨਾ ਤੇ ਫੇਰ ਤੁਸੀਂ ਇਸ ਤਰ੍ਹਾਂ ਹੀ ਬਣਾਉਣਾ ਬਈ। ਇਸ ਤਰਾਂ ਕਿ ਚਾਸਨੀ ਬਣਾ ਕੇ।
ਹਾਂਜੀ।
ਵਧੀਆ ਬੰਦਾ ਉਹ ਤਾਂ।
ਅੱਛਾ ਉਹ ਪਤਾ ਕੀ ਹੈ, ਹਾਂਜੀ, ਜਿਵੇਂ ਗੁਰਦੁਆਰੇ ਬਣਾਉਣਾ ਹੁੰਦਾ ਥੋੜਾ ਡਰ ਲੱਗਦਾ ਕਿ ਗਲਤੀ ਨਾ ਹੋ ਜਾਏ ਵਗੈਰਾ।
ਹਾਂ-ਹਾਂ, ਨਹੀਂ-ਨਹੀਂ, ਪ੍ਰੈਕਟਿਸ ਵਾਲੇ ਮੈਨੂੰ ਬੜਾ ਡਰ ਲੱਗਦਾ ਸੀ ਮਤਲਬ ਥੋੜੇ ਸੁਚ ਵਰਤਾਉਣੀ ਪੈਂਦੀ ਹੈ ਇੱਕ ਤਾਂ ਪਹਿਲੇ ਤਾਂ ਨਾ ਧੋ ਕੇ, ਸਿਰ ਧੋ ਕੇ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਲਉਣੀ ਚਾਹੀਦੀ ਹੈ।
ਹਾਂਜੀ।
ਲ ਕੀ ਤੇ ਪਹਿਲੇ ਮੈਨੂੰ ਬੜਾ ਮੁਸ਼ਕਿਲ ਲੱਗਦਾ ਸੀ ਫੇਰ ਉਹਨੂੰ ਥੋੜੀ ਆਦਤ ਪੈ ਗਈ ਏ। ਸਾਡੇ ਘਰ ਦੇ ਕੋਲ ਗੁਰਦੁਆਰਾ ਹੈਗਾ ਨਾ ਬਸ ਉੱਥੇ ਜਿਵੇਂ ਗੁਰਦੁਆਰੇ ਬਣਾਈ ਜਾ ਖੜਾ ਪ੍ਰਸ਼ਾਦ
ਹਾਂਜੀ-ਹਾਂਜੀ।
ਘਰ ਹੀ ਬਈ ਜਿਸ ਤਰ੍ਹਾਂ ਕਿ ਫੇਰ ਪ੍ਰੈਕਟਿਸ ਹੀ ਹੋਗੀ ਜਿਵੇਂ ਕੋਈ ਲੈ ਕੇ ਆਉਂਦਾ ਕਿ ਘਿਓ ਅਸੀਂ ਘਰੋਂ ਹੀ ਫਿਰ ਬਣਾ ਕੇ ਲੈ ਜਾਂਦੇ ਹਾਂ ਕਡਾਹ ਪ੍ਰਸ਼ਾਇਦ ਹੁਣ ਤਾਂ ਆਦਤ ਬਣ ਜਈ ਵੀ ਜਿਵੇਂ ਬਈ ਬੜੀ ਜਲਦੀ ਬਣ ਜਾਂਦਾ ਬ ਜਿਵੇਂ ਮੁਸ਼ਕਿਲ ਲੱਗਦਾ ਹੀ ਨੀ ਹੈਗਾ, ਬੜਾ ਆਸਾਨ ਲੱਗਦਾ ਹੈਗਾ ਹੁਣ ਤਾਂ।
ਹਾਂਜੀ। ਬਸ ਉਹ ਹੈਗਾ ਨਾ ਸਭ ਤੋਂ ਜ਼ਿਆਦਾ ਸ਼ਕਤੀ ਕੈਧਨੇ ਐਚ ਹੁੰਦੀ ਹੈ ਮਤਲਬ ਤਾਕਤ ਬੜਾ ਦਿੰਦਾ ਏ। ਪਹਿਲੇ ਤੇ ਜਿਵੇਂ ਕੋਲਾ-ਕੋਲਾ ਭਰ ਕੇ ਖਾ ਜਾਂਦੇ ਸੀ ਨਿਹੰਗ ਸਿੰਘ ਹੋ ਗਏ ਗੁਰੂ ਪਿਤਾਪ ਵੀ, ਮਤਲਬ ਹੁਣ ਨੀ ਬੰਦਾ ਖਾ ਸਕਦਾ ਅਸੀਂ ਜ਼ਰਾ ਜਾ ਖਾ ਕੇ ਰੱਜ ਜਾਂਦੇ ਆਂ।
ਹੁਣ ਤਾਂ ਜ਼ਰਾ ਨਹੀਂ ਖਾ ਕੇ ਬਸ ਹੋ ਜਾਂਦਾ ਏ, ਕੁਛ ਗਰਮੀ ਕਰਕੇ ਬੱਚੇ ਤਾਂ ਖਾਂਦੇ ਹੀ ਨੀ ਹੈਗੇ ਕੜਾਰ ਪ੍ਰਸ਼ਾਦ। ਸ਼ਾਇਦ ਵੀ ਜਿਸ ਤਰ੍ਹਾਂ ਕੀ ਕਹਿੰਦੇ ਨਾ ਵੀ ਇਹ ਕੜਾਸ਼ਾਦ ਖਾਓ ਤਾਂ ਤਾਕਤ ਆਉਂਦੀ ਹੈ। ਹੋਰ ਬੱਚਿਆਂ ਨੂੰ ਤਾਂ ਇਹ ਚੀਜ਼ਾਂ ਬ ਪਸੰਦ ਨੀ ਨਾ ਹੈਗੇ ਬੱਚਿਆਂ ਨੂੰ ਤਾਂ ਬਰਗਰ ਚਾਮੀਨ ਜਿੰਨਾ ਮਰਜ਼ੀ ਦੇ ਦੋ ਤੁਸੀਂ ਸਪਰਿੰਗ ਰੋਲ ਇਹ ਦੇਦੋ ਤੁਸੀਂ ਉਹਦਾਂ ਖੁਸ਼ ਹੋਗੇ ਖਾਣਗੇ। ਕੜਾਹ ਪ੍ਰਸ਼ਾਦਾ ਲੈ ਕੇ ਰੱਖ ਦੇਣਗੇ ਸਹਿਡ ਤੇ ਉਧਰ ਗੁਰਦੁਆਰੇ ਸਾਹਿਬ ਵੀ ਮੰਮੀ ਤੁਸੀਂ ਖਾ ਲੋ ਮੈਂ ਨੀ ਖਾਣਾਵੇ।
ਨਾਲੇ ਪਤਾ ਕੀ ਹੈਗਾ ਸ਼ੁਰੂ ਤੋਂ ਜਿਵੇਂ ਆਦਤ ਹੋਏ ਅਗਰ ਜਿਵੇਂ ਬੱਚਾ ਛੋਟਾ ਸ਼ੁਰੂ ਤੋਂ ਹੀ ਰੋਜ਼ ਅਗਰ ਖੁਵਾਣਾ ਰੋਜ਼ ਆਦਤ ਹੋਏ ਤੇ ਉਹੂੰ ਫੇਰ ਆਦਤ ਪੈ ਜਾਂਦੀ ਏ।
ਸਹੀ ਗੱਲ ਏ ਹਾਂ, ਘਰ ਵੀ ਬਸ ਅਸੀਂ ਪਹਿਲੇ ਬਣਾਉਦੇ ਹੀ ਘਟ ਨਾ ਸ ਸਰਦੀਆਂ ਚ ਵੀ, ਬਈ ਖਾਂਦੇ ਸ਼ੁਰੂ ਤੋਂ ਆਦਤ ਨੀ ਪਾਈ ਨਾ ਬੱਚਿਆਂ ਨੂੰ ਅਰ ਸ਼ੁਰੂ ਤੋਂ ਆਦਤ ਆਉਂਦੀ ਤੇ ਫੇਰ ਤਾਂ ਖਾਂਦੇ। ਅਗਰ ਆਪ ਹੀ ਨਹੀਂ ਖਾਂਦੇ ਹੈਗੇ ਜਿਸ ਤਰ੍ਹਾਂ ਕਿ ਇਹਦੇ ਪਾਪ ਆਪਾ ਵੀ ਨਹੀਂ ਖਾਂਦੇ ਉਹ ਖਾਂਦੇ ਨਹੀਂ ਹੈ ਕੋਈ ਉਹ ਤਾਕਤ ਹੁੰਦੀ ਹੈ ਤਾਂ ਬਸ ਉਹ ਬੱਚੇ ਹੀ ਫੇਰ ਉ ਹੀ ਕਰਨਗੇ ਅਗਰ ਆਪ ਹੀ ਇੰਜ ਕਰਨਗੇ ਤਾਂ ਬੱਚਿਆਂ ਨੂੰ ਹੀ
ਹਾਂਜੀ, ਨਾਲੇ ਜਿਵੇਂ ਕਹਿੰਦੇ ਨੀ ਕਿ ਬਚ੍ ਬੱਚਾ ਤੇ, ਜਿਵੇਂ ਕਹਿੰਦੇ ਨੇ ਨਾ ਕਿ ਬੱਚ ਬੱਚਾ ਤੇ ਕੋਰੇ ਪੰਨੇ ਵਾਂਗੂ ਹੁੰਦਾ ਹੈ ਤੁਸੀਂ ਜੋ ਮਰਜੀ ਲੈਖ ਖਲੋ ਜੋ ਲਿਖੋਗੇ ਨਾ ਬੱਚਾ ਉਵੇਂ ਬਣ ਜੇਗਾ।
ਹਾਂ ਹਾਂ।
ਹੁਣ ਦੇਖੋ ਕਈ ਛੋਟੇ ਛੋਟੇ ਬੱਚੇ ਇਨਾ ਜੁੜੇ ਹੁੰਦੇ ਨੇ ਬਾਣੀ ਨਾਲ ਕਿਉਂਕਿ ਉਹ ਆਪਣੇ ਫੈਮਿਲੀ ਚਾਹੀਦੇ ਕੀ ਹੋ ਰਿਹਾ ਕੀ ਨਹੀਂ। ਬੜਾ ਇਫੈਕਟ ਪੈਂਦਾ ਫੈਮਲੀ ਦਾ ਵੀ ਹੁਣ ਅਗਰ ਫੈਮਲੀ ਚੜਾਈ ਹੈ ਨਾ ਜਿਵੇਂ ਅਗਰ ਫੈਮਲੀ ਚ ਪਿਓ ਹੀ ਗਾਲ ਕੱਢ ਰਿਹਾ ਤੇ ਬੱਚੇ ਨੂੰ ਜਰੂਰ ਆਉਣਗੀਆਂ।
ਹਾਂ ਹਾਂ ਉਹ ਤਾਂ ਹੈ ਬੱਚੇ ਤੇ ਅਸਰ ਪੈਂਦਾ ਨਾ ਘਰ ਦੀ ਲੜਾਈਆਂ ਤੋਂ ਬੱਚੇ ਤੇ ਪਥਰ ਪੈਂਦਾ ਫਿਰ ਬੱਚੇ ਨੂੰਾਨ ਰੈਂਦੇ ਨੇ ਫਿਰ ਹਮ।
ਤੇ ਇੱਕ ਨਾ ਹਾਂਜੀ ਇੱਕ ਨਾ ਮੂੰਗੀ ਦਾਲ ਦਾਲ ਹਲਵਾ ਵੀ ਬਣਦਾ ਸ਼ਾਇਦ।
ਹਮ।
ਉਹ ਕਿਵੇਂ ਬਣਦਾ?
ਮੂੰਗੀ ਦਾਲ ਦਾ ਹਲਵਾ ਜਿਸ ਤਰ੍ਹਾਂ ਕਿ ਤੁਸੀਂ ਦਾਲ ਵੀ ਖੋ ਕੇ ਰੱਖ ਦਿਓ ਨਹੀਂ ਵੀ ਗੋ ਕੇ ਰੱਖ ਕੇ ਪੀਸ ਲੋੋ ਤੁਸੀਂ ਮਿਕਸੀ ਚ ਪੀਸ ਲੋਓ
ਕਿੰਨੇ ਟਾਈਮ ਪਕਾਉਣੀ ਆ ਦਾਲ
ਉਹਨੂੰ ਜਿਸ ਤਰ੍ਹਾਂ ਕਿ ਤੁਸੀਂ ਰਾਤੀ ਵੀ ਗੋ ਕੇ ਰੱਖ ਦਿ ਤੁਸੀਂ ਰਾਤੀ ਦਾਲ ਨਾ
ਅੱਛਾ ਅੱਛਾ
ਫਿਰ ਉਹ ਪੀਸ ਕੇ ਵੈਸੇ ਮੈਂ ਕਦੀ ਬਣਾਇਆ ਤੇ ਨੀ ਹੈਗਾ ਬਈ ਜਿਸ ਤਰ੍ਹਾਂ ਕੀ ਆਸਾਨ ਹੀ ਹੈਗਾ ਜਿਸ ਤਰ੍ਹਾਂ ਕਿ ਆ ਬਣਦਾ ਨਾ ਕੜਾਹ ਪ੍ਰਸ਼ਾਦ ਇਸ ਤਰ੍ਹਾਂ ਹੀ ਫਿਰ ਉਹ ਬਣਦਾ ਵੀ ਦਾਲ ਪੀਸ ਕੇ ਰੱਖ ਲੋਓ ਫਰ ਤੁਸੀਂ ਘਿਓ ਪਾਓ ਉਹਦੇ ਵਿੱਚ ਦਾਲ ਨੂੰ ਜਿਸੇ ਭੁੰਦੇ ਰਹੋ ਹੁੰਦੇ ਰਹੋ ਥੋੜੀ ਬਰਾਊਨ ਹੋ ਜਾਏਗੀ ਜਿਸ ਜਿਸ ਤਰ੍ਹਾਂ ਕਿ ਫਿਰ ਤੁਸੀਂ ਉਹਦੇ ਚ ਉਹਦੇ ਚਾਸਨੀ ਬਣਾ ਕੇ ਪਾਉਣੀ ਜਿਸ ਤਰ੍ਹਾਂ ਕਿ ਉਹ ਵੀ ਉਹਨੂੰ ਟਾਈਮ ਲੱਗਦਾ ਥੋੜਾ ਵੀ ਜਿਵੇਂ ਦਾਲ ਲੈ ਗਈ ਨਾ ਫਿਰ ਉਹ ਬੜਾ ਟਾਈਮ ਲੱਗਦਾ ਕਿਉਂਕਿ ਆਟਾ ਕੜਾ ਪ੍ਰਸ਼ਾਦ ਤਾਂ ਦਸ ਮਿੰਟ ਚ ਬਣ ਜਾਂਦਾ ਜਿਸ ਤਰ੍ਹਾਂ ਕਿ ਤੁਸੀਂ ਲਓ ਵੀ ਸ
ਤੇ ਦਾਲ ਦਾ ਤਾਂ ਬੜਾ ਮੁਸ਼ਕਿਲ ਟਾਈਮ ਲੱਗਦਾ ਅੱਧਾ ਘੰਟਾ ਲਾ ਲੋ ਤੁਸੀਂ ਵੀ ਜਵੇਂ ਕਿ ਕਿਉਂਕਿ ਦਾਲ ਮੋਟੀ ਹੁੰਦੀ ਪੀਸੀ ਹੋਈ ਜਿਸ ਤਰ੍ਹਾਂ ਕਿ ਬਈ
ਹਾਂਜੀ
ਠੀਕ ਠਾਕ ਹੈਨਾ
ਅੱਛਾ ਫਿਰ ਬਸ ਜਿਵੇਂ ਚਾਸ਼ਨੀ ਪਾ ਕੇ ਤੇ ਉਹ ਭੁੰਨ ਲਿਆ ਚੰਗੀ ਤਰ੍ਹਾਂ ਤੇ ਬਸ ਥੋੜੀ ਦੇਰ ਮਤਲਬ ਉਹਨੂੰ ਜਿਵੇਨਗਤਾ ਘੱਟ ਗਿਆਸ ਤੇ ਫੇਰ ਉਹਦੇ ਤੇ ਡਰਾਈ ਫਰੂਟ ਡਰਾਈ ਫਰੂਟ ਪਾ ਲੋ ਫੇਿਰ
ਹਾਂ ਡਰਾਈ ਫਰੂਟ ਤੁਹਾਡੇ ਮਰਜ਼ੀ ਹੈ ਕਈ ਬੱਚੇ ਨਹੀਂੀ ਖਾਂਦੇ ਜਿਸ ਤਰ੍ਹਾਂ ਕਿ ਤੁਸੀਂ ਮਿਕਸੀ ਚ ਕਰ ਲਓ ਗ੍ਰੈਂਡਰ ਤੇ ਅਗਰ ਬੱਚੇ ਖਾ ਲੈਂਦੇ ਹ ਤਾਂ ਫਿਰ ਤੁਸੀਂ ਪਾ ਸਕਦੇ ਹੋ ਵੀਈ ਜਿਸ ਤਰ੍ਹਾਂ ਕਿ ਸਾਬਤ ਹੀ ਪਾ ਲਓ ਤੁਸੀਂ ਵਿੱਚ ਫਾਇਦੇ ਮੰਦ ਹੁੰਦੇ ਡਰਾਈ ਫਰੂਟ ਵੀ ਬੱਚਿਆਂ ਨੂੰ ਜਰੂਰ ਦੇਣਾ ਚਾਹੀਦਾ ਹਾਂ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਬਈ ਜੇ ਖਾ ਲੈਂਦੇ ਨੇ ਬੱਚੇ ਫਿਰ ਤਾਂ ਖਾ ਦੇ ਅਗਰ ਨਹੀਂ ਖਾਂਦੇ ਫਿਰ ਤਾਂ ਬਸ ਗ੍ਰੈਂਡਰ ਕਰਕੇ ਪਤਾ ਨਾ ਚੱਲਿਆ ਬੱਚਿਆਂ ਵੀ ਅਗਰ ਵਿੱਚ ਪਾਇਆ ਡਰਾਈ ਫਰੂਟ
ਹਾਂਜੀ
ਸੂਜੀ ਦਾ ਬਣਦਾ ਉਹ ਵੀ ਬੜਾ ਟੇਸਟੀ ੰਗ ਉਹ ਤਾਂ ਤੁਸੀਂ ਜਿਸ ਤਰ੍ਹਾਂ ਕਿ ਮੌਸਮ ਹੈ ਨਾ ਵਧੀਆ ਠੰਡ ਹੋਵੇ ਤੇ ਬਾਰਿਸ਼ ਆ ਰਹੀ ਹੋਵੇ ਉਹ ਤਾਂ ਬੜਾ ਵਧੀਆ ਸੂਜੀ ਦਾ ਹਲਵਾ ਬੰਦਾ ਉਹ ਵੀ ਇਸ ਤਰ੍ਹਾਂ ਹੀ ਬਨਾਉਣਾ ਜਿਸ ਤਰ੍ਹਾਂ ਕਿ ਬਈ ਤੁਸੀਂ ਸੂਜੀ ਵੀ ਪੁੰਨ ਲਓ ਥੋੜਾ ਚ ਆਟਾ ਪਾ ਲਓ ਮਿਕਸ ਕਰ ਲਓ ਥੋੜਾ ਪਾਣਾ ਟਾਈਮ ਤੇ ਫਿਰ ਉਹ ਵੀ ਉਹਦੇ ਸੂਜੀ ਦਾ ਹੈਗਾ ਨਾ ਉਹਦੇ ਚ ਥੋੜਾ ਪਾਣੀ ਫਲਤੂ ਫੈਂਦਾ ਜਿਸ ਤਰ੍ਹਾਂ ਕਿ ਅਸੀਂ ਪਾਈਆ ਬਣਾਉਣਾ ਨਾ ਦੇਸੀ ਘਿਓ ਦਾ ਉਹਦੇ ਵਿੱਚ ਅਸੀਂ ਤਿੰਨ ਗੋਲੀਆਂ ਪਾਣੀਆਂ ਨਾ ਤੇ ਜਿਸ ਤਰ੍ਹਾਂ ਕਿ ਇੱਕ ਕਟੋਰੀ ਹੈਗੀ ਤੇ ਤਿੰਨ ਕਟੋਰੀ ਪਾਣੀ ਦੀ ਪਾਣੀ ਅਸੀਂ ਤੇ ਸੂਜੀ ਦਾ ਹੈਗਾ ਤੁਸੀਂ ਉਹ ਕਟੋਰੀ ਦੇ ਚਾਰ ਕਟੋਰੀਆਂ ਖਾਣੀ ਵੀ ਪੈਣਗੀਆਂ ਉਹਦੇ ਵਿੱਚ ਕਿਉਂਕਿ ਸੂਜੀ ਪਾਣੀ ਹਾਂ ਜਿਆਦਾ ਪੀਂਦੀ ਨਾ ਸੂਜੀ ਪਾਾਣੀ ਫਿਰ ਤਾਂ ਫੇਿਰ ਬਈ ਸੂਜੀ ਦਾ ਇੱਕ ਹੁੰਦਾ ਇੱਕ ਗੁੜ ਦਾ ਮੰਗਾ ਕੁੜ ਦੀ ਚਾਸਨੀ ਬਣਾ ਕੇ ਤੁਸੀਂ ਕਰੋ ਬੇ ਗੁੜ ਜਿਸ ਤਰ੍ਹਾਂ ਕਿ ਤੁਸੀਂ ਚਸਨੀ ਬਣਾ ਲਓ ਤੇ ਸੂਜੀ ਦਾ ਲ ਲਓ ਤੁਸੀਂ ਸੂਜੀ ਖਵਾ ਲ ਲੋ ਤੇ ਸੂਜੀ ਫੇਰ ਗੁੜ ਦਾ ਚਾਹ ਬ ਠੰਡ ਕਰਕੇ ਥੋੜੀ ਕਿਸੇ ਕਿ ਗਰਮ ਗਰਮ ਖਾਓਗੇ ਨਾ ਤੁਸੀ ਵਿੱਚ ਤੇ ਫੇਿਰ ਉਹ ਬਈ ਇੱਕਦਮ ਡਰਰੀ ਲੱਗਦਾ ਉੱਪਰ ਸਛਿੱਟਾ ਨਾ ਪੈ ਜਾਣ ਬਈ ਤੇ ਥੋੜਾ ਤੁਸੀਂ ਗਸਾ ਕਰਕੇ ਜਿਸ ਤਰ੍ਹਾਂ ਕਿ ਚਾਸ਼ਣੀ ਦਾ ਬਣਾ ਲਓ ਗੁੜ ਦਾ ਬੜਾ ਸਵਾਦ ਬਣਦਾ ਵੀ ਮੈਂ ਬਣਾਇਆ ਸੀ ਬਣਾ ਬੈਠੀ ਮੈਂ ਕਿੰਨੀ ਵਾਰੀ ਬਣਾ ਬੈਠੀ ਵੈਸੇ ਮ
ਡਓ
ਟੇਸਟ ਬ
ਹਾਂ ਹਾਂ ਹੋ ਹੋਰ
ਹੋਰ ਹੋਰ ਬਸ ਗਰਮੀ ਬੜੀ ਜ਼ਿਆਦਾ ਹੋਈਦੀ ਅਸੀਂ ਕਹਿ ਮ ਤਾਂਸ ਕਰ ਰਹੇ ਬਾਰਿਸ਼ ਹੋ ਜਾਹੀ ਹੈ ਠੰਡੀ ਹਵਾ ਵਜੇ ਹੋਰ ਅੱਜ ਬਹੁਤ ਜਿਆਦਾ ਗਰਮੀ ਹੈ ਜੀ ਬਹੁਤ ਜਿਆਦਾ ਸਾਡਾ ਤਾਂ ਬੰਦ ਹੈਗਾ ਨਾ ਬਿਲਕੁਲ ਹੀ ਤੇ ਬਹੁਤ ਹੀ ਗਰਮੀ ਅੰਦਰ ਹੁੰਦੀ ਹੈ ਫੇਰ ਏਸੀ ਚਲਾਣਾ ਹੈਂਦਾ ਬਸ ਰਾਤੀ ਰਾਤ ਨੂੰ ਸੁਨਾਾਨਦੇ ਹ ਅਸੀਂ
ਬਸ ਬਸ ਉਈਏ ਨਾ ਫੇਰ ਇਹ ਸਭ ਚੀਜ਼ਾਂ ਜ਼ਿਆਦਾ ਦੇਰ ਵਿਆਹ ਵੀ ਨੀ ਜਾਂਦਾ ਇੱਧਰ ਦਾ ਸ਼ੁਰੂ ਹੋ ਜਾਂਦੀਆਂ ਨੇ ਫੇਿਰ ਨਾਲੇ ਤੁਹਾਨੂੰ ਪਤਾ ਹੀ ਹੈ ਬਿੱਲ ਵੀ ਫਿਰ ਤਕੜਾ ਆਉਂਦਾ
ਬਿੱਿਲ ਵੀ ਤਗਣਾ ਨਾੇ ਸਰੀਰ ਵੀ ਨਾ ਜਸੁੰਨ ਹੋ ਜਾਂਦਾ ਜਿਸ ਤਰ੍ਹਾਂ ਕਿ ਸਵੇਰੇ ਉੱਠੋ ਇਹ ਸਰੀਰ ਗੱਡਾ ਬਣਿਆ ਹੁੰਦਾ ਨਾ ਜਿਸ ਤਰ੍ਹਾਂ ਕਿ ਬਹੁਤ ਜਿਆਦਾ ਬਸ ਹੋਰ ਬਸ ਸਰੀਰ ਨੂੰ ਖ਼ਰਾਬ ਹੀ ਕਰਦਾ ਹੈ ਅਸੀ ਅ ਕੂਲਰ ਹੈਗਾ ਉਹਦੀ ਆਵਾਜ਼ ਬੜੀ ਹੁੰਦੀ ਏ
ਬਸ ਵੈਸੇ ਤਾਂ ਦੇਖੋ ਤਾਜ਼ੀ ਆਾ ਤਾਜ਼ੀ ਭਾਵੇਂ ਕੂਲਰ ਪ ਖਾਏ ਸੀ ਜੋ ਮਰਜ਼ੀ
ਹਮ ਹਮ ਹਾਂ ਬਹੁਤ ਵਧੀਆ ਹਣੇ ਕ ਹੀ ਸੀ ਮੈਂ ਠੰਡੀ ਹਵਾ ਚੱਲ ਰ ਸੀ ਸਾਰੇ ਬਾਹਾਰੀ ਮੰਜੇ ਵਿੱਚ ਸ਼ਾ ਕੇ ਸੋ ਜਾਂਦੇ ਹਾਂ ਪਰ ਨਹੀਂ ਸੋ ਸਕਦੇ ਨਾ ਅਸੀਂ ਸੁੱਪਾ ਹੀ ਨੀ ਨਾ ਚਦਾ ਬਾਰਾ ਚਲ ਨ ਨੀ ਹੈਗਾ ਅੱਜ ਕੱਲ ਦਾ ਬਸ ਬਿਲਕੁਲ ਬਾਹਰ ਸੋਚ ਨਹੀਂੀ ਸਕਦੇ ਪਹਿਲੇ ਹੁੰਦੇ ਸੀ ਪੁਰਾਣੇ ਜਮਾਨੇ ਸੋ ਜਾਂਦੇ ਸੀ ਬਾਹਰ ਮੰਜੀਆਂ ਵਿਛਾ ਕੇ
ਹੁਣ ਪਹਿਲੇ ਤੇ ਚੋਰ ਸਮਾਨ ਲੈ ਕੇ ਜਾਂਦੇ ਸੀ ਹੁੰਦੇ ਚੋਰ ਬੰਦਾ ਲਾ ਕੇ ਜਿਹੜੇ ਹ ਬਸ ਬੜਾ ਕੁਛ ਸੁਣਨ ਨੂੰ ਮਿਲਦਾ ਨਾ ਨਿਊਜ ਵਗੈਰਾ
ਹਾਂ ਬਸ ਉਹਦੇਛ ਵੇਖ ਲੋ ਫੇਸਬੁੱਕ ਤੇ ਉਹ ਸੁਣ ਸੁਣ ਕੇ ਉ ਡਰ ਲੱਗਦਾ ਹੈਗਾ ਫੇਰ ਬਸ ਹੁੰਦਾ ਖਹਦਾ ਬਈ ਅੱਜ ਕੱਲ ਕਿਧਰੇ ਜਾਣ ਦਾ ਜਾਣ ਤੋਂ ਡਰ ਲੱਗਦਾ ਕਿਧਰੇ ਵੀ ਕਹਿੰਦੇ ਅੱਜ ਕੱਲ ਕਿਧਰੇ ਜਾਓ ਤੇ ਬਈ ਜਿਵੇਂ ਆਪਣਾ ਧਿਆਨ ਰੱਖੋ ਸੋਨਾ ਸੋਨਾ ਨਾਲ ਖਾ ਕੇ ਜਾਓ ਤੁਸੀਂ ਬ ਜਿਸ ਤਰ੍ਹਾਂ ਕਿ ਬਈ ਨਾ ਹੀ ਲੱਗਦਾ ਜਿਵੇਂ ਤਾਂ ਸੁਣਦੇ ਰਹਿੰਦੇ ਹਾਂ ਖਬਰਾਂ ਕੋਈ ਚੈਨ ਖਿੱਚ ਕੇ ਲੈ ਗਿਆ ਕੋਈ
ਹਾਂਜੀ ਬਾਕੀ ਹੈਗਾਖ ਅ ਡਰ ਬਿਠਾਲ ਲ ਹੋ ਗਏ ਨਾ ਫੇਿਰ ਤੇ ਕੁਛ ਨੀ ਹੋ ਪਏਗਾ
ਸਹੀ ਗੱਲ ਹੈ ਹਾਂ ਉਹ ਤਾਂ ਹੈ
ਕੁੱਝ ਫੇਕ ਵੀ ਹੁੰਂਦੀਆਂ ਨੇ ਨਿਊਜ਼
ਹਾਂ ਹਾਂ ਉਹ ਤਾਂ ਹੈ ਅੱਛੇ ਉਤਪਾਦਨ ਦੇ ਲਈਡੀਆਂ ਹਾਂਜੀ ਠੀ ਠੀਕ ਹੈ ਠੀਕ
ਹਾਂਜੀ
ਪੰਜਾਬ ਲ